ਹੈਲੋ
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਹਾਂਜੀ ਸਤਿ ਸ਼੍ਰੀ ਅਕਾਲ।
ਹੋਰ ਕੀ ਹਾਲ ਚਾਲ ਹੈ ਠੀਕ ਹੋ ਬਸ ਠੀਕ ਹੋਰ ਆਪਣੀ ਸੁਣਾਓ
ਹਾਂਜੀ ਹੋਰ ਤੁਸੀਂ ਠੀਕ ਹੋ? ਸਭ ਠੀਕ ਹੈ।
ਅੱਛਾ।
ਹੋਰ ਕੀ ਕੁਛ ਵੀ ਨੀ ਬਸ ਹੁਣੇ ਵਿਹਲੇ ਹੋਏ ਸੀ ਰਸੋਈ ਚੋਂ
ਅੱਛਾ, ਅੱਛਾ- ਅੱਛਾ, ਹ। ਠੀਕ ਹੈ, ਠੀਕ ਹੈ।
ਤੁਸੀਂ, ਸੁਣਾਓ?
ਬਸ, ਠੀਕ ਹੈਗੇ ਆ। ਹੁਣ ਅਚਾਰ ਦਾ, ਸੀਜਨ ਹੈਗਾ। ਹੁਣ ਅਚਾਰ, ਲਿਆਂਦਾ ਹੋਇਆ ਸੀ। ਤੇ ਕੱਟ ਕੇ, ਰੱਖੇ ਨੇ।
ਅੱਛਾ।
ਪਾਵਾਂਗੇ, ਆਚਾਰ, ਹੂੰ।
ਅੱਛਾ। ਕੱਟ ਕੇ, ਰੱਖ ਦਿੰਦੇ ਹੋ ਤੁਸੀਂ?
ਹਾਂ। ਪੱਖੇ ਥੱਲੇ, ਰੱਖ ਦਾਂਗੇ। ਫੇਰ, ਸਵੇਰੇ ਹੀ ਪਾ ਦਾਂਗੇ। ਹਾਂਜੀ, ਹਾਂਜੀ। ਨਾ, ਨਮਕ ਨੀ, ਲਾਉਂਦੇ ਆਂ।
ਹਾਂ। ਥੋੜੀ ਜਿਹੀ, ਧੁੱਪੇ ਰੱਖ, ਦਿੰਦੇ ਜਰਾ।
ਹਾਂ ਫੇਰ, ਲਿਆਂਦੇ ਹੁਣ, ਹੈਗੇ ਸੀ। ਪੰਜ ਵਜੇ ਨਾਲ, ਲੈ ਕੇ ਆਉਂਦੇ ਸੀ। ਸਵੇਰੇ ਧੁੱਪੇ ਨਿਕਲਿਆ ਨੀ ਜਾਂਦਾ। ਤੇ ਕਹਿੰਦੇ ਚਲੋ ਹੁਂਣ। ਚੱਲਣੇ ਹਾਂ। ਸਾਡੇ ਬਾਜ਼ਾਰ ਚ ਮਿਲਦੇ ਹਾਂ। ਫੇਰ ਲੈਣ ਗਏ ਅਸੀਂ। ਠੰਡੇ ਵੇਲੇ ਲੈਣ ਗਏ ਹਾਂ। ਸਵੇਰੇ ਤੇ, ਧੁੱਪ ਬੜੀ ਹੁੰਦੀ ਹੈ। ਨਿਕਲਿਆ ਨਹੀਂ ਹੂੰਦਾ। ਦਿਲ ਹੀ, ਨਹੀਂ ਕਰਦਾ ਗਰਮੀ ਚੱ ਨਿਕਲਣ ਤੇ।
ਹਾਂ। ਬੜੀ ਧੁੱਪ ਹੁੰਦੀ ਹੈ। ਕੱਲ ਤੇ ਬੜੀ ਗਰਮੀ ਸੀ। ਕੱਲ ਇੰਨਾ ਸੇਕ ਸੀ। ਕੋਈ ਕਹਿਣ ਦਾ, ਹਿਸਾਬ ਨਹੀਂ।
ਆਹ ਹਾਂ, ਉਹੀ ਨਾ, ਨਿਕਲਣ ਦਾ ਦਿਲ ਨਹੀਂ ਕਰਦਾ, ਬਾਹਰ ਗਰਮੀ ਚੱ। ਪਸੀਨਾ ਘਰ ਬੈਠੇ- ਬੈਠੇ, ਪਸੀਨੇ, ਆਉਂਦੇ ਪਏ ਨੇ, ਫੇਰ। ਏਸੀ, ਚ ਕਿੰਨੀ ਦੇਰ, ਬਹਿ ਜਾਂਗੇ। ਆਖਿਰ ਤਾਂ, ਬਾਹਰ ਨਿਕਲਣਾ ਪੈਂਦਾ। ਰਸੋਈ ਦਾ ਕੰਮ, ਕਰਨਾ ਪੈਂਦਾ ਹੀ ਹੈ।
ਇਹ ਨਾ ਰੋ- ਟੀ ਤੇ, ਆਪ ਹੀ, ਬਣਾਉਣੀ ਹੈ।
ਹਾਂਜੀ। ਉਹੀ ਨਾ, ਫੇਰ ਹਂ।
ਅੱਛਾ, ਤੁਸੀਂ, ਮੈਂ ਨਾ ਤੁਹਾਡੇ ਘਰ ਆਈ ਸੀ। ਤੇ ਮਿੱਠੀ ਚਟੱਨੀਂ, ਖਾਧੀ ਸੀ। ਮੈਂ ਤੁਹਾਡੇ ਘਰ। ਤੇ ਉਹ, ਤੁਸੀਂ, ਕਿਸ ਤਰਾਂ ਬਣਾਉਂਦੇ ਹੋ? ਬੜੀ ਸਵਾੱਦ ਸੀ।
ਅੱਛਾ। ਸਵਾੱਦ ਲੱਗੀ ਸੀ। ਕੋਈ ਔਖੀ ਨਹੀਂ ਹੈਗੀ, ਔਖੀ ਨਹੀਂ ਹੈਗੀ, ਤੁਸੀਂ। ਮੱਤਲਬ, ਕਿੱਲੋ ਲੈ ਲਓ ਤੁਸੀਂ, ਅੰਦਾਜ਼ੇ ਨਾਲ, ਮੈਂ ਦੱਸਦੀ ਪਈ ਹਾਂ, ਤੁਹਾਨੂੰ ਜਿਸ। ਮੈਂ ਕਿਲੋੋ ਅਂਬੀਆਂ, ਲੈ ਲਈਆਂ। ਹੂੰ। ਉਹਨੂੰ ਕੱਦੂਕਸ, ਛਿੱਲ ਲਓ, ਛਿੱਲ ਕੇ ਉਹਨੂੰ ਕੱਦੂ ਕਸ, ਕਰ ਲਉ। ਕੱਦੂ ਕਸ, ਕਰ ਕੇ। ਹਾਂਜੀ- ਹਾਂਜੀ। ਕੱਚੀਆਂ ਹੀ, ਲੈਣੀਆਂ। ਹਾਂਜੀ। ਪੀਲੀਆਂ ਹੋਣਗੀਆਂ, ਤੇ ਫੇਰ, ਉਹ ਨਹੀਂ ਸਹੀ, ਰਹਿੰਦੀਆਂ ਨਾਂ। ਕੱਚੀਆਂ ਹੀ, ਲੈਣੀਆਂ। ਇਹਦੇ ਆਸਤੇ ਨਾ, ਹਾਂਜੀ। ਅਚਾਰੀ ਅੰਬ ਨੀ, ਦੇਸੀ ਅੰਬ ਇਹਦੇ ਵਾਸਤੇ ਹੁੰਦਾ। ਇਹਦੇ ਅਚਾਰੀ ਅੰਬ ਨਹੀਂ ਹੁੰਦੇ। ਚਟਨੀ ਵਾਸਤੇ।
ਅੱਛਾ।
ਹਾਂਜੀ- ਹਾਂਜੀ। ਤੇ ਉਹ, ਫੇਰ ਕੱਦੂ ਕਸ, ਕਰ ਲਿਆ। ਫਿਰ ਵਿੱਚ, ਅਸੀਂ ਤਾਂ ਨਾਲ ਹੀ ਬਣਾ ਲੈਂਦੇ ਹਾਂ। ਤੇ ਥੱਲੇ ਕੱਦੂ ਕਸ ਕੀਤੀਆਂ ਹੋਈਆਂ, ਉਹ ਪਾਈਆਂ ਅੰਬੀਆਂ ਰੱਖ ਦਿੱਤੀਆਂ ਕੱੜਾਹੀ ਵਿਚ ਫਿਰ ਅਤੇ ਜਿਸ ਤਰ੍ਹਾਂ ਕਿੱਲੋ ਹੈਗੀ ਏ। ਅੰਬੀ ਹੈਗੀ ਤੇ, ਅੱਧਾ ਕਿੱਲੋ, ਖੰਡ ਪਾ ਦਿੰਦੇ ਹਾਂ। ਵਿੱਚ ਅਸੀਂ।
ਅੱਛਾ। ਅੱਛਾ।
ਹਾਂ। ਉਹ ਤੋਂ ਕਰ ਲਈ। ਫੇਰ ਹਲਕੇ, ਸੇਕੇ ਤੇ ਰੱਖ ਦਿੱਤੀਆਂ। ਥੱਲੇ ਅੰਬੀਆਂ, ਉੱਤੇ ਖੰਡ। ਹਲਕੇ, ਸੇਕੇ। ਤੇ ਹਾਂਜੀ। ਹਲਕੇ ਸੇਕੇ, ਤੇ ਰੱਖ ਦਿੱਤੇ। ਉਹ ਅਹ ਸੇਕੇ ਨਾਲ ਆਪੇ। ਖੰਡ ਵੀ ਆਪਣਾ, ਪਾਣੀ ਛੱਡੇਗੀ। ਪਿੰਗਲੇ ਗੀ।
ਤੇ ਵਿੱਚ, ਨਾਲ- ਨਾਲ, ਕੜਸੀ ਮਾਰਦੇ ਰਹਿਣਾ।
ਕੱੜਛੀ ਹਜੇ ਨਹੀਂ, ਮਾਰਨੀ। ਕੱੜਛੀ ਪਹਿਲੇ, ਥੋੜੀ ਦੇਰ ਤੱਕਰ ਮਾਰਨੀ ਹੈ। ਤੇ ਫੇਰ, ਹਾਂ ਫਿਰ, ਮਾਰਨੀ ਹੈ ਕੱੜਛੀ। ਜਿਸੇ ਸਾਰੀ ਖੰਡ ਪਿੰਗਲ ਜਾਣੀ ਹੈ।
ਅੱਛਾ- ਅੱਛਾ।
ਹਾਂਜੀ, ਫਿਰ ਦੇਖਿਆ ਹੁਣ ਇਕ ਤਾਰ ਦੀ ਚਾਸ ਬਣ ਗਈ ਐ ਜਰਾ। ਫੇਰ ਥੋੜਾ ਨਮਕ ਪਾ ਦਿਓ।
ਅੱਛਾ।
ਪਾ ਦਿਓ, ਬੁਝਿਆ ਆ ਜੀਰਾ ਪਾ ਦਿਓ।
ਅੱਛਾ।
ਹਾਂਜੀ, ਦੇਗੀ ਮਿਰਚ ਥੋੜ੍ਹੀ ਜਿਹੀ ਰੰਗ ਆਸਤੇ ਪਾ ਦਿਓ। ਚਟਨੀ ਦੀ ਰੰਗਤ ਜਰਾ ਅੱਛੀ ਲੱਗਦੀ ਦੀਏ ਲਾਲ-ਲਾਲ ਜਿਹੜਾ ਸੀ, ਹਾਂਜੀ। ਬਸ ਇਸ ਤਰ੍ਹਾਂ ਬਣਾ ਲਈ ਦੀਏ, ਕਿੰਨਾ ਚਿਰ ਸਾਡੀ ਨਿਕਲ ਜਾਂਦੀ ਐ। ਫਿਰ ਬੱਚੇ ਖਾਂਦੇ ਨੇ।
ਸਾਬ ਨਾਲ ਪਾਣਾ ਨਮਕ
ਹਾਂਜੀ, ਜਿਸ ਤਰ੍ਹਾਂ ਨਮਕ ਕਿੱਲੋ ਹੈਗੇ ਨਾ ਅੰਬੀਆਂ ਹੈਗੀਆਂ ਤੇ ਉਹਦੇ ਚ ਅੱਧੀ ਚਮਚ ਖੰਡ ਦੀ ਪਾ ਔਰ ਨਮਕ ਦੀ ਪਾ ਦਿਓ।
ਅੱਧਾ ਚਮਚ ਬਸ।
ਹਾਂਜੀ-ਹਾਂਜੀ, ਅੱਧਾ ਚਮਚ ਪਾ ਦਿਓ ਤੁਸੀਂ ਨਮਕ ਦਾ ਹਾਂਜੀ। ਅਤੇ ਜਿਸ ਵੇਲੇ ਬਣ ਜਾਏਗੀ ਨਾ, ਬਣ ਜਾਏਗੀ ਨਾ ਦੋ ਚਮਚੇ ਨਾ ਸਿਰਕੇ ਦੇ ਪਾ ਦਿਓ।
ਅੱਛਾ।
ਹਾਂਜੀ, ਉਹ ਫਿਰ ਨਾ ਖਰਾਬ ਨੀ ਹੁੰਦੀ ਚਟਨੀ।
ਅੱਛਾ, ਤੇ ਸਿਰਕਾ ਗਰਮ ਵਿਚ ਪਾ ਦੇਣਾ ਕਿ ਠੰਡੀ ਹੋ ਜਾਵੇਗੀ ਤਾਂ।
ਨਹੀਂ ਜਿਹੜਾ ਠੰਡੀ ਹੋ ਜਾਏਗੀ ਤਾਂ ਠੰਡੀ ਹੋ ਜਾਏਗੀ ਨਾ ਤਾਂ ਪਾ ਦੇਣਾ ਸਿਰਕਾ। ਹਾਂਜੀ-ਹਾਂਜੀ, ਉਹ ਫਿਰ ਫਰਿਜ ਚ ਰੱਖ ਦੇਈ, ਰੱਖ ਦਿੰਦੇ ਆ। ਔਰ ਬੱਚੇ ਖਾਂਦੇ ਨੇ ਉਹਦੇ ਐਮ ਉਹਦੇ ਤੇ
ਬਰੈਡ ਤੇ ਲਾ
ਬ੍ਰੈਡ ਤੇ ਲਾ ਕੇ ਖਾਂਦੇ ਨੇ ਹਾਂਜੀ, ਉਹ ਫਿਰ ਸੁਆਦ ਲਗਦੀ ਐ, ਜੈਮ ਵਾਕਨ ਬਣ ਜਾਂਦੀ ਏ ਤੇ ਸੁਆਦ ਲੱਗਦੀ ਐ। ਬਸ, ਇਸ ਤਰ੍ਹਾਂ ਹੀ ਬਣਾਈ।
ਤੇ ਮੈਂ ਵੀ ਸੋਚਦੀ ਪਈ ਸਾਂ, ਮੈਂ ਬਣਾਵਾਂ ਥੋੜ੍ਹਾ ਥੋੜੀ ਕ, ਫੇਰ ਮੈਨੂੰ ਯਾਦ ਆਇਆ ਮੈਂ ਕਿਹਾ ਤੁਹਾਡੇ ਘਰ ਖਾਧੀ ਸੀ ਤੇ ਮੈਂ ਤੁਹਾਡੇ ਕੋਲੋਂ ਪੁੱਛ ਕੇ ਬਣ ਕਿਸ ਤਰ੍ਹਾਂ ਬਣਾ ਤੁਸੀਂ, ਹਰ ਕਿਸੇ ਦਾ ਆਪਣਾ-ਆਪਣਾ ਤਰੀਕਾ ਹੁੰਦਾ ਬਣਾਣ ਦਾ। ਪਰ ਇੰਝ ਇਹ ਖ਼ਰਾਬ ਨਹੀਂ ਹੁੰਦੀ, ਅਸੀਂ ਖ ਕਰ ਦਿੰਦੇ ਆ ਨਾ ਜਲਦੀ ਥੋੜ੍ਹੀ ਜਿਹੀ ਬਣਾਈ ਦੀ ਏ ਤੇ ਮੈਂ ਕਿਹਾ ਚੱਲ ਐਦਕੀ ਰੱਖਣ ਨ ਤੇ ਬਣਾ ਲਾਗੀ ਮੈਂ
ਅੱਛਾ-ਅੱਛਾ-ਅੱਛਾ ਠੀਕ ਐ, ਠੀਕ ਐ, ‌ਠੀਕ ਐ ਹਾਂਜੀ। ਸੀਜਨ ਹੈਗੇ ਨਾ ਅੱਜ ਕਲੰਬ ਦੇ ਕੋਈ ਚਟਨੀ ਪਾਂਦਾ ਪਿਆ, ਕੋਈ ਮੁਰੱਬਾ ਪਾਂਦਾ ਪਿਆ। ਕੋਈ ਅਚਾਰ ਪਾਉਂਦਾ ਪਿਆ ਕੋਈ ਆਮ ਪਾਪੜ ਪਾਉਂਦਾ ਪਿਆ ਵੀ ਆਮ ਪਾਪੜ ਮੁਰੱਬਾ ਵੈਸੇ ਮੈਂ ਕਹਿ ਰਹੀ ਵੈਸੇ ਆਮ ਪਾਪੜ ਮੈਂ ਪਾਉਂਦੀ ਹਾਂ ਆਮ ਪਾਪੜ, ਜੀ ਅੱਜ ਕੁੜੀਆਂ ਆਈਆਂ ਸੀ। ਕਹਿੰਦੀ ਮੰਮੀ ਅੰਮ ਪਾੱਪੜ ਤੁਸੀਂ ਕਹਿੰਦੇ ਹੋ ਤੇ ਕਦੀ ਅੰਬ ਪਾੱਪੜ ਪਾਏ ਤੇ ਖੁਆ ਤੇ ਹੈ ਨੀ ਕਦੀ ਅੰਮ ਪਾੱਪੜ। ਕਿਸ ਤਰ੍ਹਾਂ ਬਣਾਦੇ ਹੋ। ਫੇਰ ਮੈਂ ਅੰਬ ਪਾਪੜ ਬਣਾਇਆ ਫੇਰ ਖੁਵਾਇਆ ਕਹਿੰਦਾ। ਅੱਛਾ, ਤੁਹਾਨੂੰ ਅੰਬ ਪਾਪੜ ਪੜਦਾ ਬਣਾਣਾ ਸਾਨੂੰ ਤੇ ਕਦੇ ਖੋਇਆ ਹੀ ਨੀ। ਅੰਬ ਪਾੋਪੜ ਬਸ ਅੰਬ, ਤੁਸੀਂ ਅੰਬ ਲੈ ਲਓ। ਕਿੱਲੋ ਅੰਬ ਲੈ ਲਓ। ਉਹਨਾਂ ਨੂੰ ਤੁਸੀਂ ਅਹ ਕੁੱਕਰ ਚ ਸੀਟੀ ਪੂਆ ਲਓ। ਪਾਣੀ ਭਾਰ ਸਾਂ, ਆਲੂ ਜਿਸਰਾ ਉਹ ਬੁਆਇਲ ਕਰੀ ਦੇਣੇ। ਉਹਨੇ ਉਹ ਅੰਬ ਉਹ ਹੋਰ ਤੂੰ ਸਾਗ ਕੱਚੇ ਹੀ ਲੈਣੇ ਨੇ
ਅੱਛਾ
ਹਾਂਜੀ ਤੇ ਉਹ ਫਿਰ ਸੀਟੀ ਆਲੂ ਜਿਸ ਤਰ੍ਹਾਂ ਆਲੂ ਨੂੰ ਉਬਾਲੀ ਰਿ ਉਸ ਤਰ੍ਹਾਂ ਉਹਨਾਂ ਨੂੰ ਅੰਬੀਆਂ ਨੂੰ ਉਬਾਲ ਲੋੋ ਹਾਂਜੀ ਅ ਉਬਾਲ ਕੇ ਫਿਰ ਉਹ ਜਿਹੜਾ ਠੰਡੇ ਗਰਮ ਗਰਮ ਹਥ ਸੜਦੇ ਨੇ ਫਿਰ ਠੰਡੇ ਕਰਕੇ ਗੁਦਾਰਾ ਕੱਢ ਕੇ ਗੁਦਾ ਕੱਢ ਲਓ ਫਿਰ ਛਾਨੀ'ਚ ਪਰੂਣ ਜਿਹੜਾ ਹੁੰਦਾ ਉਹਦੇ 'ਚ ਛਾਣ ਲਓ ਮਸਲ ਲਓ ਉਹ ਜੋ ਹਾਂਜੀ ਮਸਲਿਆ ਫਿਰ ਵਿੱਚ ਜਿਸ ਤਰ੍ਹਾਂ ਕਿਲੋ ਹੈਗਾ ਅਤੇ ਅੱਧਾ ਕਿੱਲੋ ਗੁੜ ਪਾ ਦਿਓ ਵਿੱਚ
ਅੱਛਾ
ਫਿਰ ਉਹਨੂੰ ਜਿਹੜਾ ਗੈਸ 'ਤੇ ਕਾਢ ਲਉ ਸਾਰਾ ਮੈਸ਼ ਹੋ ਜਾਏਗਾ ਗੁੜ ਫਿਰ ਤੁਸੀਂ ਦੇਖੋ ਮਾੜੀ ਜਿਹੀ ਚਟਨਾ ਚਾ ਮਾੜੀ ਜ ਚਸ ਇੱਕਤਾਰ ਦੀ ਚਸ ਨੀ ਬਣ ਗਈ ਜਰਾ ਜੀ ਤੇ ਫਿਰ ਤੁਸੀਂ ਥੱਲੇ ਥਾਲੀ ਚ ਘਿਓ ਲਾ ਕੇ ਉੱਤੇ ਉੱਥੇ ਰੱਖੀ ਉੱਥ ਫਿਰ ਅੰਬ ਉਹ ਪਾ ਦਿਓ ਦਿਨਾਂ ਚ
ਪਤਲੀ ਪਤਲੀ ਉੱਤੇ ਜਮਾਤ ਦਿਉ ਜਿਸ ਤਰ੍ਹਾਂ
ਆ ਜਮਾ ਦਿਓ ਫਿਰ ਅਬਾਂ ਕੇ ਧੁੱਪੇ ਰੱਖ ਦਿਓ ਦੋ ਧੁੱਪਾ ਵਿੱਚ ਤੁਹਾਡਾ ਫਸਟ ਕਲਾਸ ਆਮ ਪਾਪੜ ਤਿਆਰ ਥੋੜੀ ਜਿਹੀ ਨਮਕ ਵੀ ਪਾਉਣਾ ਨੇ ਥੋੜਾ ਜਿਹਾ
ਅੱਛਾ-ਅੱਛਾ
ਹਾਂਜੀ ਬਸ ਤੇ ਅੰਬ ਕਹਿੰਦੇ ਮੰਮੀ ਐ ਤੇ ਵਧੀਆ ਬਣਿਆ ਹੈ ਤੇ ਮੈਂ ਕਿਹਾ ਲੈ ਜੋ ਤੁਸੀਂ ਨਾਲ ਲੈ ਜਾਓ ਫਿਰ ਉਹਨਾਂ ਨੂੰ ਡੱਬੀਆਂ ਚ ਪਾ ਕੇ ਦਿੱਤੇ ਮੈਂ ਕਿਹਾ ਲੈ ਜਾਓ ਤੁਸੀਂ ਵੀ ਕਹਿੰਦੀ ਮੰਮੀ ਠੀਕ ਏ ਇਹ ਤੇ ਬੜਾ ਸਵਾਦ ਬਣਿਆ ਹੈ
ਹਾਂ
ਕਹਿੰਦੇ ਪਹਿਲੀ ਵਾਰ ਅਸੀਂ ਖਾਧਾ ਮੰਮੀ ਤੁਸੀਂ ਬਣਾਇਆ ਮੈਂ ਕਿਹਾ ਅੱਛਾ ਬਣਾਈ ਮੈਂ ਪਹਿਲੀ ਪਹਿਲੇ ਸਾਡੀ ਮੰਮੀ ਬਣਾਉਂਦੀ ਸੀ
ਹੂ ਮੈਂ ਕਿਹਾ ਘਰ ਦੀ ਚੀਜ਼ ਸਾਫ ਸੁਥਰੀ ਬਣ ਜਾਂਦੀ ਹੈ
ਹਾਂਜੀ-ਹਾਂਜੀ-ਹਾਂਜੀ ਇਹ ਤਾਂ ਹੈ
ਹਾਂਜੀ ਚਲੋ ਹੋਰ ਤੁਸੀਂ ਆਓ ਕਦੋਂ ਆਉਣਾ
ਬਸ ਆਵਾਂਗੇ ਅਸੀਂ ਵੀ ਤੁਸੀਂ ਵੀ ਆਣਾ ਚੱਕਰ ਲਗਾਣਾ ਕਾਫ਼ੀ ਟਾਈਮ ਹੋ ਗਿਆ ਤੁਹਾਨੂੰ ਆਏਆ ਆ ਹਾਂਜੀ ਆਓ ਬਹਿ ਕੇ ਇਕੱਠੇ ਬਹਿੰਦੇ ਆਂ ਕਦੇ ਇਕੱਠੇ ਬਹਿ ਕੇ ਚਾਹ ਪਾਣੀ ਪੀਂਦੇ ਹਾਂ ਹੈ
ਹਾਂ-ਹਾਂ ਜ਼ਰੂਰ ਆਵਾਂਗੇ ਹਾਂਜੀ ਹਾਂਜੀ ਚਲੋ ਚਲੋ ਠੀਕ ਹੈ ਫਿਰ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ